ਸਤਿ ਸ੍ਰੀ ਅਕਾਲ ਜੀ।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
ਬਸ ਵਧੀਆ। ਤੁਸੀਂ ਕਿਵੇਂ ਹੋ?
ਮੈਂ ਵੀ ਬਹੁਤ ਵਧੀਆ। ਹੋਰ ਕੀ ਹੋ ਰਿਹਾ?
ਬਸ, ਘਰ ਬੈਠੇ ਸੀ। ਹੁਣੇ ਰੋਟੀ ਖਾਧੀ ਹੈ। ਸੁਬਅ ਦਾ ਅੰਬ ਖਾਧੇ ਨੇ। ਤੇ
ਵਾਹ ਜੀੇ ਵਾਹ।
ਬਸ ਮੈਂ ਚ' ਥੋੜੀ ਦੇਰ ਗੱਲ ਕਰ ਲਾ। ਕਾਫ਼ੀ ਟਾਈਮ ਹੋ ਗਿਆ ਗੱਲ ਨੀ ਕੀਤੀ। ਹੋਰ, ਤੁਸੀਂ ਖਾ ਲਈ ਰੋਟੀ?
ਬਸ ਖਾਣ ਲੱਗੇ ਹਾਂ। ਟਾਈਮ ਹੋ ਗਿਆ ਰੋਟੀ ਦਾ, ਬਣਾ ਲਈਏ। ਹੁਣ ਰੋਟੀ ਕੀ ਖਾਵਾਂਗੇ। ਅੱਜ ਮੈਂ ਬਣਾਈ ਹੈ ਦਾਲ।
ਅੱਛਾ -ਅੱਛਾ। ਮੁੰਗੀ ਧੋਤੀ।
ਹਾਂਜੀ। ਮੂੰੜ ਤ ਉਤੇ।
ਅਸੀਂ ਵੀ ਦਾਲ ਰਾਤੀ ਬਣਾਉਣੀ ਹੋਦੇ ਤੇ ਮੂੰਗੀ ਧੋਤੀ ਬਣਾਉਂਦੇ ਹਾਂ। ਬਾਕੀ ਜੋ ਹੋਰ ਦਾਲਾਂ ਨੇ ਉਹ ਅਸੀਂ ਦੁਪਹਿਰੇ ਬਣਾਉਂਦੇ ਆ। ਪਰ ਰਾਤੀ ਬਉਣੀ ਹੋਏ ਤੇ ਮੂੰਗੀ ਧੋਤੀ ਬਣਾਉਦੇ ਆ।
ਮੂੰਗੀ ਧੋਤੀ ਫੇਰ, ਸਾਰੇ ਖਾ ਲੈਂਦੇ ਨੇ ਨਾ।
ਹਾਂ। ਉਹਨਾਂ ਮੈਨੂੰ ਵੈਸੇ ਕਿ ਮੂੰਗੀ ਧੋਤੀ ਨਾ ਚੋਲ ਨਾਲੀ ਖਾਣ ਅੱਜ ਤੱਕ ਮੈਂ ਦੇਖੀ ਕਿਸੇ ਨੂੰ ਖਾਦੇ ਹੋਏ।
ਨਹੀਂ, ਉਹ ਤੇ ਕੌਣ ਖਾਂਦਾ ਚਾਵਲ ਨਾਲ, ਕੌਣ ਖਾਂਦਾ ਚਾਵਲ ਨਾਲ, ਕੋਈ ਨੀ ਖਾਂਦਾ।
ਮੂੰਗੀ ਤੇ ਉੱ ਤੇ ਫੁਲਕੇ ਨਾਲ ਹੀ ਅੱਛੀ ਲੱਦੀ ਨਾਲੇ ਚਾਰ ਜਾਂ ਪਿਆਜ ਵਗੈਰਾ ਹੋਏ ਤੇ ਮਜ਼ਾ ਆ ਜਾਂਦਾ ਖਾਣ ਖਾਂਦਾ। ਹਲਕੀ -ਫੁਲਕੀ ਬੰਦਾ ਰਾਤੀ ਖਾ ਸਕਦਾ ਹੈ।
ਹੂ
ਹੋਰ ਤੁਸੀਂ ਕਿਧਰ ਘੁੰਮਣ ਨੀ ਗਏ?
ਮਨ ਨੀ ਕਰਦਾ ਗਰਮੀ ਚ' ਨਿਕਲਣ ਦਾ ਬਾਹਰ। ਬਿਲਕੁਲ ਜ਼ ਮਨ ਬਸ ਲੈਟਣ ਨੂੰ ਉਹ ਬਸ। ਕਮਰੇ ਵਿੱਚ ਏ ਸੀ ਚਲਾ ਕੇ ਬੈਠ ਰੋ। ਕਿਉਂਕਿ ਬੱਚਿਆਂ ਨੂੰ ਲੈ ਕੇ ਜਾਣ ਦਾ। ਬੜਾ ਔਖਾ ਲੱਗਦਾ ਹੈ ਬੱਚਿਆਂ ਨਾਲ ਲੈ ਕੇ ਜਾਓ। ਬੜਾ
ਹਾਂ। ਤੇ ਨਹੀ।
ਮੇਰੇ ਬਾਰ ਬੱਚੇ। ਮੇਰਾ ਅ ਗੁਰਦੁਆਰਾ ਜਾਣ ਮ ਲੈ ਕੇ ਜਾ, ਮੈਂ ਜਾਵਾ। ਸਾਨੂੰ ਵੀ ਲੈ ਕੇ ਜਾਵਾ। ਬ ਬਿਲਕੁਲ ਹੀ, ਸਾਰੀ ਚੀਜ਼ਾਂ ਚੜਨਗੇ, ਇੱਧਰ- ਉਧਰ ਜਾਣਗੇ। ਇੱਕ ਮਿੰਨਟ, ਫਿਰ ਕਿੱਧਰੇ ਨਿਕਲਣ ਦਾ ਮਨ ਨਹੀਂ ਕਰਦਾ ਬੱਚਿਆਂ ਨਾਲ। ਘਰ ਬੈਠਣਾ ਹੀ ਪਸੰਦ ਕਰਨੀ ਆ।
ਅ
ਘਰ ਬੈਠੇ ਰਹੋ ਘਰ।
ਹ
ਲੋ ਤੁਸੀਂ ਬਸ, ਥੋੜੇ ਜਹੇ ਵੱਡੇ ਹੋ ਜਾ ਫੇਰ ਕਿੱਧਰੇ ਨਿਕਲ ਨਿਕਲਾਂਗੇ ਨਾਲ ਦੇ ਨਾਲ, ਸਮਝਦਾਰ ਹੋ ਜਾਣਗੇ।
ਹਾਂ। ਹਾਂ, ਥੋੜੇ ਵੱਡੇ ਹੋ ਜਾਣ ਫਿਰ ਸਮਝ ਹੀ ਜਾ ਆ ਜਾਂਦੇ ਆ ਬ।
ਹੋ ਜਾਂਦਾ ਹੈ, ਬੱਚੇ ਬਹੁਤ ਧਦ
ਹਮ।
ਕਿੰਨੀਆਂ ਕਿੰਨੀਆਂ ਛੁੱਟੀਆਂ, ਤੋਂ ਦਸ ਵਿੱਚ। ੀ ਬਸ
ਕਿੰਨੇੰ ਕਿੰਨੇ ਦਿਨਾਂ ਦੀ ਛੁੱਟੀਆਂ ਪਇਆ ਨੇ ਤੁਹਾਡੇ ਬਚ-
ਬਸ ਮਹੀਨੇ ਦੀ ਮਹੀਨੇ ਦੀ ਛੁੱਟੀਆਂ।
ਅੱਛਾ ਅੱਛਾ ਇੱਧਰ, ਇੱਧਰ ਦੇ ਬੱਚਿਆਂ ਨੂੰ ਚਾਲੀ ਚਾਲੀ ਦਿਨਾਂ ਦੀ ਪਈਆਂ ਨੇ।
ਅੱਛਾ।
ਹਾਂ ਇਹਧਰ ਚਾਲੀ ਇੱਕ ਮਹੀਨੇ ਅੱ ਉੱਪਰ ਦਸ ਦਿਨ, ਦੀ ਪਈ ਹੈ। ਹਾਂ।
ਹਾਂ, ਹਾਂ।
ਹੁਣ ਅੱਜ ਕੱਲ, ਮੈਂ ਤੇ ਭੁੱਲ ਗਈ ਹਾਂ ਅੱਜ ਕੱਲ। ਕਿ ਉਹੀਓ ਪੜ੍ਹਾਈਆਂ ਰਹਿੰਦੀਆਂ ਹੋਣਗੀਆਂ ਆ, ਹਮ।
ਹ ਹਮ
ਹੈਲੋ
ਮੋਟਾਈ ਦੇ ਹੈਲੋ
ਹੈਲੋ, ਹੈਲੋ
ਹਾਂਜੀ
ਹੈਲੋ ਹਾਂਜੀ
ਆਰੀ ਆ ਆਵਾਜ਼
ਹਾਂਜੀ ਹਾਂਜੀ ਆ ਰਹੀ ਆ ਆਵਾਜ਼।
ਨੈਟਵਰਕ ਦਾ ਇਸ਼ੂ ਹੋ ਜਾਂਦਾ ਨਾ ਵਿੱਚ ਥੋੜ੍ਹਾ।
ਹਾਂ ਇੱਕ ਨੈਟਵਰਕ ਇਸ਼ੂ ਹੋ ਜਾਂਦਾ, ਆਵਾਜ਼ ਅੱ ਸੁਣਾਈ ਨੀ ਦਿੰਦੀ।
ਹਾਂ ਹਾਂ, ਚੇਂਜ ਕਰ।